ਹੈਲੋ।
ਹੈਲੋ! ਸਤਿ ਸ਼੍ਰੀ ਅਕਾਲ। ਹਾਂਜੀ।
ਹੈਲੋ।
ਹਾਂ। ਬੋਲੋ, ਕੋਛ ਨਹੀਂ ਬੱਸ ਲੇਟੇ ਹੋਏ ਸੀ।
ਅੱਛਾ, ਅੱਛਾ ਰੋਟੀ-ਪਾਣੀ ਖਾ ਲਿਆ?
ਹਾਂਜੀ।
ਹੋਰ, ਕੀ ਬਣਾਇਆ ਸੀ?
ਚੋਲ ਕੀ ਘੀਆ ਬਣਾਇਆ ਸੀ।
ਅੱਛਾ, ਅੱਛਾ।
ਹੂੰ
ਹੋਰ, ਰੋਟੀ ਖਾ ਲਈਏ?
ਹਾਂਜੀ ਖਾਲੀ ਤੀ ਏ
ਅੱਛਾ, ਅੱਛਾ। ਹੋਰ ਸੁਣਾਓ? ਤੁਹਾਡੀ ਫੈਮਿਲੀ ਮੈਂਬਰਸ ਕੌਣ-ਕੌਣ ਨੇ?
ਸਾਰੇ ਹੀ ਹੈਗੇ ਨੇ। ਸੱਸ ਹੈ ਜੇਠਾਨੀ ਏ, ਦੇਵਰਾਨੀ ਏ। ਹਾਂ, ਇਹ ਪਾਪਾ, ਹਾਂਜੀ।
ਹਾਂ, ਤੁਹਾਡੇ ਬੱਚੇ ਬੁਚੇ ਹੈਗੇ ਨੇ?
ਦੋ ਬੱਚੇ ਨੇ।
ਅੱਛਾ, ਅੱਛਾ, ਹੋਰ? ਸੋਗੇ ਨੇ ਓ?
ਹਾਂਜੀ। ਹੂਨੇ ਈ ਸੁੱਤੇ ਨੇ।
ਸਕੂਲ ਵਗੈਰਾ ਜਾੰਦੇ ਨੇ?
ਦੋਨੋ ਜਾਂਦੇ ਨੇ।
ਅੱਛਾ ਅੱਛਾ
ਅੱਛ
ਸੁੱਖੇ ਦੀ ਕੁੜੀ
ਤੁਹਾਡੇ ਹਸਬੈਂਡ ਠੀਕ ਹੈ
ਹਾਂਜੀ ਠੀਕ ਹੈੀ
ਲੱਸਣ ਸੀ ਉਹਨਾਂ ਨੇ ਓਪਰੇਸ਼ਨ ਕਰਵਾਾਇਆ
ਹਾਂ ਕਰਵਾਇਆ ਸੀ ਹਮ
ਹਾਂਜੀ
ਅਪੈਂਡਿਕਸ ਹੋਈ ਸੀ ਉਹ ਦਵਾਈਆਂ ਨਾਲ ਨਹੀਂੀ ਨਿਕਲਣੀ ਸੀ ਕੀ
ਅੱਛ ਅੱਛਾ ਕਮਜ਼ੋਰੀ ਵਗੈਰਾ ਤਿਆ ਵੀ ਹੋਣੀ ਹੈ ਬਹੁਤ ਹਨਾ ਡਾਈਟ ਵਗੈਰਾ ਕੀ ਲੈ ਰਹੇ ਨੇ ਉਹਨੂੰ
ਡਾਇਟ ਹਜੇ ਤੇ ਸਿੰਪਲ ਲਿਕਡ ਚੀਜ਼ਾਂ ਲੈ ਰਹੇ ਨੇ ਹਜੇ ਕੱਲ ਜਾਣਾ ਹੋਸਪਿਟਲ ਫਿਰ ਉਹ ਦੱਸਣਗੇ ਡਾਕਟਰ ਬ ਕੀ ਡਾਇਟ ਚੱਲੇਗੀ ਕੀ ਨਹੀਂ ਚੱਲਗੀ
ਅੱਛਾ ਅੱਛਾ
ਹਾਂ
ਚਲੋਣ ਧਿਆਨ ਰੱਖਣਾ ਨਾ
ਰੱਖਿਆ ਹੋਇਆ ਧਿਆਨ ਉਹ ਪਰਰਮ ਜਮ ਨਾ ਕੀਤਾ ਹੋਇਆ ਨਾ ਕੁ
ਹਮ ਹਮ
ਉਹ ਮੁੱਚਣਾ ਹ
ਨ ਮਤਲਬ ਕਿਦਾ ਰੋਣਾ ਨਚੇ
ਨੀਚੇ ਆਪਣਾ ਹੀ ਇਹ ਪੂਰਾ ਪਰਿਵਾਰ ਹੀ ਰਹਿੰਦਾ
ਅੱਛਾ ਮਤਲਬ ਜੁਇੰਟ ਫੈਮਲੀ ਚਲੋ ਵਧੀਆ ਕਰਦੀ ਜ
ਮਲ
ਹੋਰ ਨੇਚਰ ਸ ਵਧੀਆ ਨੇ ਸਭ ਦੇ
ਬਸ ਸਹੀ ਨੇ। ਠੀਕ ਹੀ ਨੇ। ਹੂੰ
ਹੋਰ, ਸੁਣਾਓ?
ਹੋ ਬਸ ਰੋਟੀ ਬਨਾਈ ਬਸ। ਹੌਸਪੀਟਲ ਦੇ ਚੱਕਰ ਲੱਗਦੇ ਪਏ ਨੇ, ਮਹੀਨਾ ਹੀ ਹੋਗ ਵੇ ਇਸ ਕਰਕੇ ਨਹੀਂ ਆਏ। ਹਾਂ, ਥੋੜਾ ਰੈਸਟ ਹੋ ਜਾਏਗੀ ਨਾ, ਫੇਰ ਆਵਾਂਗੇ।
ਅੱਛਾ। ਅਛ
ਥੋੜੇ ਸਹੀ ਹੋ ਜਾਣਗੇ, ਨਾ ਐਕਟੀਵਾ ਵਗੈਰਾ, ਹਜੇ ਬਾਈਕ ਵਗੈਰਾ ਨੀ ਨਾ ਚਲਾਣੀ ਨਾ ਬਾਈਕ ਚਲਾਣੀ ਸ਼ੁਰੂ ਹੋ ਜਾਂਣਦੀ ਨਾ, ਫੇਰ ਆਵਾਂਗੇ। ਚਲੋ, ਤੁਸੀਂ ਕੀ ਬਣਾਈ?
ਅਸੀਂ ਅੱਜ, ਕਰੇਲੇ ਬਣਾਏ ਨੇ ਜੀ।
ਅੱਛ
ਹਾਂਜੀ, ਕਰੇਲੇ। ਬੱਸ। ਉਹ, ਧਿਆਨ ਨੀ ਰਿਹਾ, ਕੋਈ ਨੀ ਸਵੇਰੇ ਭੇਜ ਦਿਆਂਗੇ।
ਕੋਈ ਗੱਲ
ਹਾਂਜੀ। ਸਵੇਰੇ ਤੇ ਆ ਜਾਂਦੇ, ਤੁਸੀਂ ਆ ਜਾਂਦੇ ਮੈਂ ਘਰ ਖਾ ਜਾਂਦੇ ਇੱਧਰ ਹੀ
ਨਹੀਂ ਬੱਸ ਰੋਟੀ ਤੇ ਖਾ ਲਿੱਤੀ, ਉਹਨ ਰਾਤ ਦੀ ਰੋਟੀ ਹੈ ਕੀ ਕਦੀ ਘੱਟ ਖਾਇਦੀ ਏ, ਕਦੀ ਖਾਹੂੰਦੀ ਕਦੀ ਨਹੀ ਖਾਦੀ
ਹੂੰ ਹਾਂ, ਤੁਸੀਂ ਕੀ ਕਰ ਰੇ, ਓਂ?
ਹਾਂਜੀ।
ਤੁਸੀਂ ਕੀ ਕਰ ਰਹੇ ਹੋ, ਤੁਹਾਡਾ ਮੁੰਡ ਕੀ ਕਰ ਰਿਹਾ?
ਬਸ ਮੈਂ ਤੇ, ਬੈਠੀ ਹੋਈ ਸੀ, ਮੈਂ ਹੁਣੇ ਫ੍ਰੀ ਹੋਈ ਸੀ, ਤੇ ਉਹਨੂੰ ਸਵਾਇਆ ਕਾਕੇ ਨੂੰ। ਮੈਂ, ਕਿਹਾ ਚਲ ਹੁਣ ਤੂੰ ਸੋਜਾ। ਤੇ, ਮੈਂ ਕੌਲ ਕਰ ਲੈਨੀ ਆ, ਥੋੜ੍ਹੀ ਦੇਰ ਗੱਲ ਕਰਲੇਨੀਆਂ ਬੜੇ ਦਿਨ ਹੋ
ਹੋਰ, ਓਦਾ ਹੋਲੀਡੇ ਹੋਮਵਰਕ ਹੋ ਗਿਆ?
ਹਾਂਜੀ- ਹਾਂਜੀ ਹੋ ਗਿਆ, ਬਸ ਥੋੜਾ ਜਹਾ ਰਹਿ ਗਿਆ ਹੋ- ਕ ਨਾ ਥੋੜੀ ਜਿਹੀਆਂ
ਹਮ
ਰਹਿ ਗਈਆਂ ਨੇ ਬਸ ਬਾਕੀ ਤੇ ਸਾਰਾ ਕੰਪਲੀਟ ਕਰਾ ਦਿੱਤਾ ਸੀੇ ਟਿਊਸ਼ਨ ਟੀਚਰ ਨੇ ਨਾ।
ਹੂੰ ਹੂੰ ਟਿਊਸ਼ਨ ਪਾਇਆ ਦਾ ਹੇ।
ਹਾਂਜੀ ਹਾਂਜੀ ਟਿਊਸ਼ਨ ਪਾਇਆ ਦਾ ਹੈ।
ਸਕੂਲ ਕਿੜੇ ਜਾਂਦੇ ਨੇ, ਮੈਂ ਵੀ ਪਾਇਆ ਦਾ ਦੋਨਾਂ ਨੂੰ ਮੇਰੇ ਵੀ ਨੀ ਪੜ੍ਹਦੇ ਛੁੱਟੀਆਂ ਚ ਹੋਰ ਵੀਗੜੇ ਧਨਵਾਦ
ਹਾਂ ਬਸ ਘਰ ਹੋਣਗੇ ਤੇ ਫੋਨ ਚਲਾਈ ਜਾਣਗੇ, ਯਾਂ ਦੁਕਾਨ ਤੇ ਹੀ ਖੜੇ ਰਹਿਣ।
ਸਾਡੇ ਵੀ ਇਹੀ ਹਾਲ ਹੈ, ਸਾਡੇ ਰੋਂਦੇ ਪਏ ਨੇ ਨਾਨੀ ਘਰ ਰਹਿਣ ਜਾਣਾ, ਨਾਨੀ ਘਰ ਰਹਿਣ ਜਾਣਾ ਹੈ। ਹੁਣ ਇਧਰ ਔਪ੍ਰੇਸ਼ਨ ਹੋਇਆ ਪਿਆ ਜਾ ਨਹੀਂ ਸਕਦੇ।
ਹ
ਆਇਆ ਗਿਆ ਹੈ।
ਹਾਂਜੀ ਹਾਂਜੀ ਬਸ ਫਿਰ ਧਿਆਨ ਵੀ ਤਾਂ ਰੱਖਣਾ ਪਏਗਾ ਨਾ, ਏਵੇਂ ਬੰਦੇ ਨੂੰ ਛੱਡ ਕੇ ਬੰਦਾ ਜਾ ਵੀ ਨੀ ਸਕਦਾ ਨਾ। ਫਿਰ ਕਰਦੇ ਹੀ ਕਹਿ ਦਿੰਦੇ ਨੇ ਲੈ ਵਾਈਫ ਹੋ ਕੇ ਤੇ ਘਰ ਚੱਲੀ ਗਈ।
ਕੋਈ ਗੱਲ ਨੀ ਫਿਰ ਰੋਟੀ, ਪਾਣੀ, ਸਬਜ਼ੀ ਸੁਬਜੀ ਸਭ ਆਪ ਨੂੰ ਦੇਣਾ ਪੈਂਦਾ। ਹੈਗੇ ਵੈਸੇ ਨੀਚੇ ਨੇ ਪਰ ਕੇਅਰ ਵੀ ਖੂਦ ਨੂੰ ਵੀ ਰੋਟੀ ਸਬਜ਼ੀ ਸਬ ਆਪ ਕਰਦਾ
ਪਾਣੀ ਵਸਤੇ ਵੀ ਫੋਨ ਲ ਕਰਦੇ ਨੇ ਵੀ ਪਾਣੀ ਦੇ ਜਾ ਆਕੇ ਹੂੰ
ਚਲੋ ਕੋਈ ਨੀ ਥੋੜੇ ਦਿਨਾਂ ਤੱਕ ਜਦੋਂ ਠੀਕ ਹੋ ਜਾਣਗੇ ਫਿਰ ਚਲੇ ਜਾਣਾ ਰਹਿਣ।
ਹਮ
ਜਦੋਂ ਠੀਕ ਹੋ ਜਾਣਗੇ ਫਿਰ ਚਲੇ ਜਾਣਾ ਰਹਿਣ।
ਹਾਂ ਹਾਂ ਵੇਖਾਂਗੇ ਹੋਏ ਤੇ ਮਹੀਨੇ ਪੰਦਰਾਂ ਵੀਹ ਦਿਨ ਦਾ ਰੈਸਟ ਕਿਹਾ ਦਾ ਵੇ ਉਸ ਤੋਂ ਬਾਅਦ ਪਤਾ ਚੱਲੇਗਾ ਕੀ ਬਣਦਾ ਕੀ ਨਹੀਂ ਬਣਨਾ।
ਹਾਂ
ਚਤ
ਨਹੀਂ ਬਾਕੀ ਹਾਂ ਮੰਥਲੀ ਇੱਕ ਮੰਥ ਤੇ ਰੈਸਟ ਚਾਹੀਦਾ ਹੀ। ਚਾਹੀਦਾ ਕਿਉਂਕਿ ਪਤਾ ਕੀ ਅਹ ਜਿਹੜਾ ਓਪਰੇਸ਼ਨ ਹੁੰਦਾ ਨਾ ਦੂਰਬੀਨ ਨਾਲ ਹੁੰਦਾ। ਬੰਦੇ ਦੇ ਉੱਪਰ ਤੇ ਜਖ਼ਮ ਨਜ਼ਰ ਨਹੀਂ ਆਂਦੇ। ਤਾਂ ਪਰ
ਹਮ, ਹਮ, ਹਮ ਕੁਛ ਅਜੇ ਡਾਕਟਰ ਨਾ ਤਾਕਤ ਦਵਾਈ ਨੀ ਸੀ ਲਾਈ ਉਹ ਚੱਲੇਗੀ ਹੁਣ ਕੱਲ ਜਾਵਾਂਗੇ ਨਾ। ਡਾਇਟ ਵਗੈਰਾ ਸਾਰਾ ਕੰਮ ਫੇਡ ਵੋਚ ਪਵਾਂ ਕਿ ਪਤਾ ਚੱਲੇਗਾ, ਹਮ
ਚਲੋ ਬਾਕੀ ਸਭ ਤੋਂ ਜ਼ਿਆਦਾ ਜ਼ਰੂਰੀ, ਰੈਸ਼ਟ ਹੈ ਨਾ ਰੈਸ਼ਟ ਜਿੰਨਾ ਕਰਨਗੇ ਉਨੀ ਜਲਦੀ ਠੀਕ ਹੋਣਗੇ।
ਹਮ
ਹਮ ਬਾਕੀ ਉਹਦੇ ਚਿਕਨ ਵਗੈਰਾ ਖਾਣ ਵਾਸਤੇ ਤਾਂ ਮਨਾ ਹੀ ਕੀਤਾ ਹੋਏਗਾ ਉਹਨਾਂ ਨੇ
ਕੀ ਚੀਜ਼
ਮੈਂ ਕਿਹਾ ਚਿਕਨ ਵਗੈਰਾ ਖਾਣ ਵਾਸਤੇ
ਚਿਕਨ ਹਜੇ ਪੰਜ ਦਿਨ ਤੇ ਕੁਛ ਵੀ ਨੀ ਬਾਹਰ ਦਾ ਕੁਛ ਨੀ ਦੇਣਾ ਨੀ ਚੀਜ਼ਾ ਮੂੰਗੀ ਦੀ ਦਾਲ, ਦਲੀਆ, ਖਿਚੜੀ, ਬਸ ਅਜਿਹਾ ਦੇਣਾ ਜਾਂ ਨਾਰੀਅਲ ਪਾਣੀ। ਅੱਜ ਜਾਣਾ ਸੀ ਲੈਣ ਫਿਰ ਮੈਂ ਕਹੀ ਨੀ ਬਸ ਟਾਈਮ ਨੀ ਲੱਗਿਆ।
ਹਾਂ ਬੱਸ ਆਇਆ ਗਿਆ ਹੁੰਦਾ ਨਾ
ਹਮ ਬੱਚੇ ਜ਼ਿਆਦਾ ਤੰਗ ਕਰਦੇ ਨੇ ਆਇਆ ਗਿਆ ਤੇ ਨਹੀਂ ਇਨਾ ਤੰਗ ਕਰਦਾ।
ਹਮ, ਹਮ, ਹਮ
ਬੱਚੇ ਜ਼ਿਆਦਾ ਖੁਸ਼
ਹਾਂ ਤੇ ਜਿਵੇਂ ਘਰ ਫੈਮਲੀ ਮੈਂਬਰ ਹੈਗੇ ਨੇ ਉਹਨਾਂ ਕੋਲ ਛੱਡ ਕੇ ਆਪਣਾ ਬੰਦਾ ਚਲਾ ਹੀ ਜਾਂਦਾ ਮਾਰਕੀਟ ਵਗੈਰਾ
ਪੈਂਦਾ ਹੁ ਮਿੰਨੀ ਗਈ ਬਸ ਸ ਪਹਿਲੇ ਗਈ ਸੀ ਦੋ ਲੈ ਗਈ ਸਾ
ਅੱਛਾ! ਅੱਛਾ
ਫਿਰ ਦੁਬਾਰਾ ਚਾਰਜਿੰਗ ਨਹੀਂ ਹੋ ਰਹੀ ਸੀ ਫਿਰ ਉਹ ਕਰਵਾਉਣ ਗਏ ਸਹੀ। ਥੋੜੀ ਜਿਹੀ ਜਿੰਨਾ ਦੀ ਐਕਟਿੰਗ ਲੀਤੀ ਉਹਨਾਂ ਘਰ ਗਈ ਤੇ
ਅੱਛਾ- ਅੱਛਾ
ਤਾਂ ਕਰਕੇ ਨਾ ਚਲੋ ਸ਼ਾਮੀ ਮੈਂ ਕਿਹਾ ਸੀ। ਆਹ ਆਪ ਜਾਣ ਨੂੰ ਕਹਿੰਦੈ ਬਨਆ ਜਾਣਾ ਯਾਰ ਮੈਂ ਕਿਹਾ ਹਜੇ ਕਿੱਥੇ ਜਾਣੇ ਤੁਸੀ ਬਜਾਰ
ਨਹੀਂ-ਨਹੀਂ ਹਜੇ ਕਿੱਥੇ ਹਜੇ ਤੇ ਦੋ ਦਿਨ ਸਾਰੇ ਹੋਏ ਨੇ।
ਹੂੰ ਐਨਾ ਨੂੰ ਧੋਏ ਤੇ ਮੂੰਹ ਕਰ ਜਾਵਾਂ। ਹੰਮ ਨ ਲਗੋ- ਉਹ ਕਹਿ ਰਹੇ ਸੀ ਮੈਂ ਚਾਹ- ਚਾਹ ਵੀ ਕੋਲਡ ਡ੍ਰਿੰਕ ਵੀ ਨਹੀਂ ਹੋ ਮੈਂ ਘਰ ਹੀ ਭੇਜ ਦੇਨਾ ਵ
ਹਾਂ ਕੋਈ ਨੀ ਥੋੜਾ ਆਪਣਾ ਇੱਧਰ-ਉਧਰ ਦੇਖ ਕੇ ਬੰਦਾ ਆਈ ਜਾਂਦਾ ਪਤਾ ਕੀ
ਨਜ਼ਰਾਂ ਵਾਲੇ ਕੰਮ ਹੋ ਜਾਣਗੇ ਨਾ ਅਜੇ ਦੋ ਚਾਰ ਦਿਨ ਵੀ ਨੀ ਹੋਏ ਅੱਜ
ਹਾਂ-ਹਾਂ ਉਹ ਤੁਹਾਡੇ ਮੰਮੀ ਹੋਣੀ ਤੇ ਚਲੋ ਕੋਈ ਗੱਲ ਨੀ ਕਰਨਗੇ ਬਾਕੀ ਮੁਹੱਲੇ ਵਾਲੇ ਨੂੰ
ਹੂੰ-ਹੂੰ ਨਾਲੇ ਅਜੇ
ਕੋਈ ਨੀ ਹਾਂ ਬੰਦੇ ਨੇ ਸਾਰੀ ਉਮਰ ਘੁੰਮ ਲਈ ਹੈ ਸਾਡਾ ਪਹਿਲੇ ਸਰੀਰ ਹੈ।
ਹੂੰ-ਹੂੰ
ਹੋਰ ਸੁਣਾਓ ਜੀ ਮੈਂ ਅੱਛਾ ਤੁਹਾਡਾ ਤੇ ਉਹਨਾਂ ਦਾ ਮੈਂ ਕਿਹਾ ਨਹੀਂ ਤੂੰ ਕਿਧਰੇ ਘੁੰਮਣ ਫਿਰਨ ਚਲਦੇ ਬੱਚਿਆਂ ਦੀ ਛੁੱਟੀਆਂ ਸੀ ਬਾਕੀ ਹਾਂ ਉਹੀ ਗੱਲ ਆ ਹੈ ਨਾ ਚਲੋ ਕੋਈ ਗੱਲ ਨੀ।
ਬਸ ਇੱਕ ਦਮ ਪਤਾ ਚੱਲਿਆ ਨਾ। ਪਹਿਲੇ ਪਤਾ ਚੱਲਿਆ ਹੁੰਦਾ ਤੇ ਪਹਿਲੇ ਕਰਾ ਲੈਂਦੇ ਹੁਣ ਇੱਕਦਮ ਹੋ।
ਹਾਂ-ਹਾਂ ਹਾਂਜੀ ਬਸ ਇੱਕਦਮ ਹੀ ਦਰਦ ਉ ਇਹਦਾ ਫਿਰ ਖ਼ਤਰਾ ਵੀ ਤਾਂ ਬੜਾ ਆਉਂਦਾ ਹੈ ਨਾ ਇਸ ਚੀਜ਼ ਦਾ ਹਾਂ
ਬਸ ਲੱਗਣਗੇ ਪੰਦਰਾਂ ਵੀ ਦਿਨ ਤੇ
ਹੰਮ
ਫਰ ਪਤਾ ਚੱਲੇਗਾਜੇ ਤੇ ਡਾਕਟਰ ਚੇਂਜ ਕਰਾਂਗੇ ਕੱਲ ਪਹਿਲੇ ਜਿਥੋਂ ਓਰੇਸ਼ਨ ਕਰਾਇਆ ਨਾ ਉੱਥੋਂ ਹੋ ਕੇ ਆਣੇ ਹਾਂ ਉਹਨਾਂ ਨੇ ਨਾ। ਤਾਕਤ ਦੀ ਦਵਾਈ ਨਹੀਂ ਪਾਈ ਦੀ।
ਅੱਛਾ ਅੱਛਾ।
ਐਥੋਂ।
ਹਾਂ ਨਹੀਂ ਹੂੰ ਹੂੰ। ਅਗਰ ਨਹੀਂ ਡਾਕਟਰ ਸਹੀ ਲੱਗਦਾ। ਫੇਰ ਤੇ ਤੁਸੀ ਆਪਣਾ ਚੇਜ ਕਰ ਲਓ।
ਬੱਸ ਦੋ। ਤਿੰਨ ਟੈਬਲੇਟ ਸਾਰੀ ਹੈ ਇੱਕ ਇੰਫੈਕਸ਼ਨ ਦੀ। ਤੇ ਦੋ ਦਰਦ ਦੀ ਏ। ਫੇਰ ਇੱਕ ਬੁਖਾਰ ਦੀ ਇੱਕ ਦਰਦ ਦੀ ਹੈ ਤੇ ਉਹ ਨਾ ਦਵਾਈ ਚਾਰ ਪੰਜ ਘੰਟੇ ਬਾਅਦ ਫਿਰ ਉਹ ਸਰੀਰ ਹੋ ਜਾਂਦਾ ਹੈ। ਫੇਰ ਹੁਣ ਚੇਂਜ ਕਰ ਗਿਆ ਡਾਕਟਰ ਵੀ। ਫੇਰ ਨਾ ਉਹ। ਕਿਉਂ। ਕੱਲ ਪਹਿਲੇ ਉੱਥੇ ਜਾਵਾਂਗੇ ਜਿੱਥੋਂ। ਅਪ੍ਰੇਟ ਕਰਾਇਆ ਨਾ। ਉਸ ਤੋਂ ਬਾਅਦ ਜਾਵਾਂਗੇ ਫੇਰ ਪਤਾ ਚੱਲੇਗਾ ਕੀ। ਕਹਿੰਦੇ ਉਹਨਾਂ ਕੋਲੋਂ ਵੇਖਣੇ ਕਿਹੜੀ ਦਵਾਈ ਉਹਨਾਂ ਚੋਂ ਸੇਮ ਦਿੱਤੀ। ਦਵਾਈ ਉੱਥੋਂ ਤੇ ਲੈਲਾਂਗੇ। ਫਿਰ ਆਉਂਦੀ ਵਕਤ ਪ੍ਰਾਈਵੇਟ ਤੋਂ ਹੀ ਲੈ ਕੇ ਆਵਾਂਗਾ।
ਹਾਂ ਹਾਂ ਪ੍ਰਾਈਵੇਟ ਤੋਂ ਫੇਰ ਥੋੜਾ ਆਪਣਾ ਡਾਕਟਰ ਦੇਖ ਕੇ ਦਿੰਦੇ ਨੇ।
ਡਾਕਟਰ ਨਾਲ ਸਾਰੀ ਗੱਲ ਪਹਿਲੇ ਮਤਲਬ ਕਿ ਉਹਨਾਂ ਨੇ ਰਿਕਸ ਕਹਿ ਦਿੱਤਾ ਸੀ ਨਾ ਫਿਰ ਉੱਥੇ ਸਾਰੀ ਗੱਲ ਹੋਈ ਪਈ ਹੈ ਪਚਰੀ ਵਗੈਰਾ ਹੈਗੀ ਹੈ।
ਅੱਛਾ ਅੱਛਾ ਅੱਛਾ।
ਜਾਵਾਂਗੇ ਨਾ ਜਿਹਨਾਂ ਕੋਲ ਪਰਚੀ। ਪਰਚੀ ਹੈਗੀ ਜਿਨ੍ਹਾਂ ਦੀ ਪਰਚੀ ਬਣਵਾਈ ਸੀ।
ਅੱਛਾ ਜੀ।
ਹਾਂ ਉਹ ਦੇ ਨਾਲ।
ਚਲੋ ਠੀਕ ਹੈ ਜੀ ਫਿਰ ਸਵੇਰੇ ਕਰ ਲਾਂਗੇ ਗੱਲ।
ਠੀਕ ਹੈ ਠੀਕ ਹੈ। ੳਹੂ।